ਘਰ ਹੋ, ਹੋਰ ਫ੍ਰੀ ਸੀ ਤੁਸੀਂ।
ਹਾਂਜੀ -ਹਾਂਜੀ, ਅਰੇ ਨਹੀਂ -ਨਹੀਂ, ਐਸੀ ਕੋਈ ਗੱਲ
ਮੈਂ ਨਾ ਕਾਫ਼ੀ ਦਿਨ ਤੋਂ ਸੋਚ ਹੀ ਰਹੀ ਸੀ, ਮੈਂ ਕਿਹਾ ਭੈਣ ਜੀ ਨਾਲ ਗੱਲ ਹੀ ਨਹੀਂ ਹੋਈ।
ਮੈਂ ਵੀ ਸੋਚ ਰਹੀ ਸੀ ਕਿ, ਕਿਤਨੇ ਦਿਨ ਹੋ ਗੇ ਨੇ ਕਾਲ ਹੀ ਨਹੀਂ ਕੀਤਾ।
ਅੱਛਾ, ਹਾਂ ਬੱਸ ਉਹ। ਬਸ ਵੈਸੇ ਹੀ ਛੁੱਟੀਆਂ ਨੇ ਤੇ ਵੈਸੇ ਹੀ ਬੰਦਾ ਫਰੀ ਨਹੀਂ ਹੁੰਦਾ। ਮੈਂ ਕਿਹਾ, ਚਲੋ ਅੱਜ ਭੈਣ ਜੀ ਨੂੰ ਫੋਨ ਕਰ ਹੀ ਲਵਾਂ। ਹੋਰ, ਸਭ ਠੀਕ ਨੇ ਘਰ?
ਵਧੀਆ ਸਭ ਵਧੀਆ, ਤੁਸੀਂ ਸੁਣਾਓ? ਹੋਰ ਕੀ ਕਰਦੇ ਪਏ?
ਬਸ ਕੁਛ ਨਹੀਂ, ਟਿਊਸ਼ਨਸ ਲੈ ਰਹੀ ਸੀ।
ਅੱਛਾ-ਅੱਛਾ ਹੂੰ। ਮੈਂ ਵੀ ਇਹਨੂੰ ਪਾਰਕ ਲੇ ਕੇੇ ਆਈ ਦੀ ਸੀ।
ਅੱਛਾ, ਚਲੋ ਵਧੀਆ ਏ ਫੇਰ ਤੇ। ਵਧੀਆ ਏ ਬੱਚੇ ਦੇਖਣਗੇ ਪਾਰਕ ਈਚ, ਝੂਲੇ ਵਗੈਰਾ ਵੀ ਲੱਗ
ਹਾਂ-ਹਾਂ-ਹਾਂ, ਮਤਲਬ ਇੱਥੇ ਤਿੰਨ ਇਕੱਠੇ ਹੈਗੇ ਨੇ। ਤੇ ਤਿੰਨਾਂ ਵਿੱਚ ਲੱਗੇ ਦੇ ਨੇ।
ਅੱਛਾ।
ਹਾਂ ਬੱਚਿਆਂ ਦੇ, ਵੈਸੇ ਜਿੰਮ ਵਾਲੇ ਵੀ ਲਾਗੇ ਨੇ ਉੱਦੇ ਤਿੰਨ। ਤਿੰਨ -ਤਿੰਨਾ ਵਿੱਚ, ਜਿੰਮ ਵਾਲੇ ਵੀ ਲੱਗੇ ਨੇ।
ਅੱਛਾ ਵੈਸੇ ਆ ਪਾਰਕ ਅਲੱਗ ਬਣਾਇਆ ਦਾ ਆ, ਜਾਂ ਸੋਸਾਇਟੀ ਵਾਲਿਆਂ ਨੇ। ਬਣਾਇਆ ਦਾ
ਪਾਰਕ ਵੈਸੇ ਆ, ਉਹ ਸੁਸਾਇਟੀ ਵੱਲੋਂ ਨੀ ਹੈਗਾ, ਵੈਸੇ ਆ ਕੇ ਜਿੱਦਾਂ, ਇੱਕ ਵੈਸਾ ਪਾਰਕ ਹੁੰਦਾ ਨਾ।
ਹਾਂ-ਹਾਂ, ਹਾਂ- ਹਾਂ, ਅੱਛਾ।
ਮੈਂ ਵੀ ਮੈਂ ਕਿਹਾ ਤੰਗ ਕਰਦਾ ਪਿਆ ਸੀ, ਮੈਂ ਕਿਹਾ ਮੈਂ ਚੱਲ ਲੈ ਜਾਵਾਂ।
ਹਾਂ ਸਹੀ ਹੈ, ਨਾਲੇ ਹੁਣ ਮੌਸਮ ਵੀ ਠੀਕ ਹੋ ਗਿਆ, ਗਰਮੀ ਵੀ ਥੋੜੀ ਘੱਟ ਗਈ ਹੈ, ਤੇ ਹਵਾ ਚੱਲ ਰਹੀ ਅੱਛੀ।
ਨਹੀਂ ਇੱਧਰ ਤੇ ਬੜੀ, ਇੱਧਰ ਦੇ ਇੰਨੀ
ਅੱਛਾ ਏਧਰ ਤੇ ਹਵਾ ਚੱਲ ਰਹੀ ਹੈ। ਵਧੀਆ ਹੈ ਮੌਸਮ ਨਾ। ਵਧੀਆ, ਬੱਚੇ ਖੇਲ ਕੇ ਆਏਂਗੇ। ਵਧੀਆ ਯਾਰ, ਸ਼ਾਮੀ ਲੈ ਕੇ ਜਾਣਾ ਚਾਹੀਦਾ ਬੱਚਿਆਂ ਨੂੰ, ਨਾਲੇ ਬਾਹਰ ਦਾ ਵੀ ਪਤਾ ਲੱਗੇਗਾ।
ਸਈ ਗ ਨਾਲੇ ਵ ਏਹ ਵੀ ਵਧੀਆ, ਏਹ ਵੀ ਵਧੀਆ ਬੱਚਿਆਂ
ਹਾਂ ਝੂਲੇ ਵਗੈਰਾ ਜਾਅਦਾ ਵਧੀਆ ਨੇ, ਬੱਚ ਬੱਚਿਆਂ ਨੂੰ ਪਤਾ ਅ ਬ ਅੱਜ ਕੱਲ ਹੁਣ ਜਿੰਮ ਵਗੈਰਾ ਜਾਂਦੇ ਨੇ, ਹੈਨਾਂ, ਲੇਡ ਲੇਡੀਜ਼ ਵਗੈਰਾ ਜਿੰਮ ਵਗੈਰਾ ਜਾਂਦੀਆਂ ਨੇ। ਤੇ ਇਸ ਤੋਂ ਵਧੀਆ ਉੱਧਰ ਪਾਰਕ ਈਚ ਬੰਦਾ ਅਪਣਾ ਸਵੇਰੇ-ਸਵੇਰੇ ਜਾ ਤੇ ਅਪਣਾ ਜਿਮ ਕਰ ਲੇ।
ਸਈ ਗੱਲ ਏ, ਬਹੁਤ ਵਧੀਆ ਏ, ਉਹ ਤੇ ਬੋਤ ਬੜਾ ਵਧੀਆ ਹੈ, ਕਿ ਇਹਨਾਂ ਨੇ ਪੂਰੀ ਵੈਸੇ ਈ ਬਨਾਈ ਦੀ ਏ, ਹੈ ਵੀ ਅੱਛੇ ਨੇ, ਕਰਨ ਈਚ ਵੀ ਬੜਾ ਮਜ਼ਾ ਆਂਦਾ ਜੇ। ਸਾਡੇ ਵਰਗੇਆਂ ਨੂੰ ਜਾਣ ਨੀ ਦੇ, ਅਸੀ ਤੇ ਜਾ ਅਪਣਾ ਕਰ ਲੇਆ ਵਾ, ਫੈਮਲੀ ਦਾ, ਅਪਣਾ ਹੋਏ ਨਾ ਕਿ ਅਪਣੀ ਸੁਸਾਇਟੀ ਦਾ ਆਪਾਂ ਕੋਈ ਗੱਲ ਨੀ।
ਹਾਂ ਬਿਲਕੁਲ-ਬਿਲਕੁਲ, ਉਹੀ ਤੇ ਮੈਂ ਤੁਹਾਨੂੰ ਤਾਂ ਹੀ ਪੁੱਛਿਆ, ਮੈਂ ਕਿਹਾ ਸੋਸਾਇਟੀ ਆਲੇਆ ਤੇ ਬੰਦਾ ਜਾ ਕੇ ਜੀਪ ਵਗੈਰਾ ਇੱਚ ਕੀ ਲੋੜ ਏ ਜਾਣ ਦੀ? ਬੰਦਾ ਪਾਰਕ ਇੱਚ ਈ ਕਰ ਆਂਦਾ ਏ।
ਨੀ ਹੁਣ ਤੇ ਸਾ, ਡੱਡੀ ਵੀ ਬਨੀ ਦੀ ਏ ਵਡੀ ਜਈ। ਤੇ ਹਾਂ ਅਪਾਰਟਮੈਂਟ ਵਾਕਨ ਜਿਵੇੰ ਬਿਲਡ, ਹੁੰਦੀਆਂ ਨੇ ਨਾ। ਟੂ ਮੇਰੀ ਬਿਲਡਿੰਗਸ ਬਨਿਆਂ, ਉਹਦੇ ਵਿੱਚ ਆ ਸਬ ਫੈਸਿਲਿਟੀਜ਼ ਨੇ ਸਬ, ਏ ਟੂ ਜੈਡ ਫੇਸੀ ਕਲੱਬ ਹਾਊਸ ਔਰ ਉਹ ਐਕੇਡਮੀਨ। ਹੋਰ ਉਹ ਕੈਫੇਜ਼ ਵਗੈਰਾ ਨੇ, ਹੋਰ ਵੀ ਕ ਕਾਫੀ ਚੀਜ਼ਾਂ ਨੇ ਮਤਲਬ।
ਅੱਛ
ਹੱਲੇ।
ਵਧੀਆ ਏ ਫੇਰ ਤੇ।
ਮੈਂ ਕਿਹਾ ਇਹ ਵਧੀਆ।
ਇਹ ਹੋਣੀ ਚਾਹੀਦੀ ਏ ਪਾਰਕ ਨ ਬੱਚੇ ਫਿਰ ਕੈਂਦੇ ਵੀ ਨੇ ਕਿ ਪਾਰਕ ਲੈ ਕੇ ਜਾਔ, ਬੱਚੇ ਖੇਲਦੇ ਵੀ ਨੇ ਔ
ਖੇਲਦੇ ਵੀ ਨੇ, ਇੰਜੋਏ ਵੀ ਕਰਦੇ ਨੇ ਹੋਰ ਵੀ ਬੱਚੇ ਹੁੰਦੇ ਨੇ ਇੱਕ
ਬੜੀ ਦੂਰ ਏ ਨਾ-
ਹੂੰ
ਸਾਡੇ ਕਾਫੀ ਦੂਰ ਪੈ ਜਾਂਦੇ ਨੇ ਪਾਰਕ
ਅੱਛਾ-ਅੱਛਾ
ਓਥੋਂ ਥੋੜੇ ਟਾਈਮ ਪਹਿਲੇ ਛੁੱਟੀਆਂ ਹੋਈਆਂ ਤੁਸੀਂ, ਤੇ ਫੇਰ ਆਪਾਂ ਉਹੀ ਸਮਾਨ ਬਣਾ ਕੇ ਲੈ ਗਏ ਸੀ।
ਅੱਛਾ, ਏਹ ਚੀਜ਼ ਵਧੀਆ ਏ।
ਭੇਲ ਪੂੜੀ ਖਾ ਲੀਤੀ। ਇਸ ਤੇ ਮੈਂ ਪਾਸਤਾ ਬਣਾ ਲਆ, ਆ
ਹੂੰ, ਏਹ ਤੇ ਅੱਛਾ ਫਿਰ, ਏਹ ਸਈ ਕੀਤਾ।
ਟੈਲੇਡ ਤਿਆਰ ਕਰ ਲਆ। ਤੇ ਏਸ ਸਾਰਾ ਸਮਾਨ ਨਾ ਆਪਾਂ ਲੈ ਕੇ ਚਲੇ ਗਏ, ਆਪਾਂ ਕਰਕੇ ਆਏ, ਉਹ ਬੱਚਿਆਂ ਨੇ ਇੰਨਾ ਇੰਜੋਏ ਕੀਤਾ ਓਥੋਂ, ਨਾਮ ਈ ਨਾ ਲਹ ਆਣ ਦਾ।
ਫੇਰ ਤੇ ਬਹੁਤ ਵਧੀਆ ਗੱਲ ਏ।
ਮਤਲਬ ਬਜ਼ਾਰ ਜਾਨਾ ਏ, ਫਿ ਬਾਰ ਦਾ ਵੀ ਪ ਖ਼ਾਨੇ ਅ ਨਾ ਹੁਣ ਇਹ ਸੀ ਕਿ ਆਪਾਂ ਘਰੋਂ ਬਨਾ ਕੇ ਲਗੇ। ਟੇਬਲ ਬੈਕ ਆਨ ਲਗਾ ਰਿਹਾ ਨਾਲ ਝੂਲੇ, ਝੂਲੇ ਲੈ ਰਿਹਾ ਚਾਰ ਪੰਜ ਦਿ ਕੱਟੋ ਹੋ ਕੇ ਗਏ ਸੀ। ਹੂ ਵਧੀਆ ਏ ਨਾ ਹੋਨ ਚਾਹੀਦਾ ਨਵੀਂ ਸੁ ਸਟੀ ਬਾਰੀਹੀ ਮਤਲਬ ਉਸਦੀ ਸੀ, ਜਿਵੇਂ ਅੱਜ ਚਲੋ ਹੁਣ ਆਪਾਂ ਇਸ ਸੋਸਾਇਟੀ ਦੇ ਅੰਦਰ ਹੈਗੇ ਨੇ ਸਾਡੇ ਤੇ ਆਪਾਂ ਮਤਲਬ ਇਸ ਵੇਲੇ ਨੀ ਜਾ ਸਕਦੇ ਅੰਦਰ ਔਰ ਉਹ ਸਾਨੂੰ ਪਹਿਲੇ ਉਹ ਜਿਹੜੇ ਔਨਰ ਹੈਗੇ ਨੇ ਨਾ ਉਧਰ ਦੇ, ਉਹਨਾਂ ਨੂੰ ਪਹਿਲੇ ਫੋਟੋ ਦਿਖਾਨਗੇ ਕਿ ਏ ਦੇਖੋ ਇਹ ਤੁਹਾਡਾ ਪਰਸਨ ਏ। ਏ ਅੰਦਰ ਆ ਸਕਦਾ ਐ?
ਤੇ ਅਪਾਂ ਤਾਂ ਅੰਦਰ ਜਾ ਸਕਦੇ ਐ ਅਦਰਵਾਈਜ਼ ਪੇਜ਼ਦੇ ਨੀ ਹੈਗੇ ਸਾਨੂੰ ਅਨ ਦਰ ਆਪ ਧੁੱਪੇ ਗੜੇ, ਤੇ ਆਪਾਂ ਦੇਖਨਾ ਜਾਣਾ ਸੀ ਕਿਸਿ ਘਰ ਬੰਦਾ ਪਿਆ ਸੀ ਤੇ ਓਹਨਾਂ ਨੇ ਕਿਉਂ ਬਾਰ ਗਏ ਦੇ ਨੇ ਜਦੋਂ ਸਾਡ ਮੇਰਾ ਘਰ ਵੇਖ ਆਨਾ ਠੀਕ ਤੇ ਜਦੋਂ ਆਪਾਂ ਗਏ ਸੁਸਾਇਟੀ ਅੰਦਰੋ ਕਿੰਨੀ ਦੇਰ ਆਪਾਂ ਧੁੱਪੇ ਖੜੇ ਰਏ ਔਨਾਂ ਨੇ ਜਾਨ ਈ ਨੀ ਦਿੱਤਾ ਅੰਦਰ ਤੇ ਫੇਰ ਆਪਾਂ ਫੇਰ ਮਸਾ ਉਹਨਾ ਨੂੰ ਫੋਨ ਕੀਤਾ ਫੇਰ ਉਹਨਾ ਨੇ ਫੋਨ ਚੁੱਕਿਆ ਫੇਰ ਆਪਾਂ ਅੰਦਰ ਗਏ ਫੇਰ ਆਪਾਂ ਦੇਖ ਕੇ ਆਏ, ਸਾਰੀ
ਮਤਲਬ ਕਾਫੀ ਵਧੀਆ ਏਟ, ਅੱਛਾ ਨਈ ਅੱਜ-ਕੱਲ ਵੈਸੇ ਬਾਰ ਅੱਜ-ਕੱਲ ਐਈ ਹੋ ਗਿਆ ਹੁਨ ਠੀਕ ਹੋ, ਗਿਆ ਸਿਸਟਮ ਹੁਣ ਸਾਨੂੰ ਮੇਟਸ ਵਗੈਰਾ ਵੀ ਕਿਹੜੀਆਂ ਲੱਭਣੀਆਂ ਪੈਂਦੀਆਂ ਨੇ ਹਨਾ ਪਹਿਲੇ ਸਾਨੂੰ ਇਹ ਸੀ ਉਹਨੂੰ ਕਿਹਾ, ਉਹਨੂੰ ਕਿਹਾ ਉਹਨ ਉਹਨੂੰ ਕਿਹਾ ਅੱਜ ਅੱਜ-ਕੱਲ ਤੇ ਉਹਨਾਂ ਦੇ ਵੀ ਨੰਬਰ ਹੁੰਦੇ ਨੇ ਹਾਂ ਆਪੇ ਆ ਜਾਂਦੀਆਂ ਨੇ ਕਹਿਣਗ ਕਿ ਆਪਾਂ ਤੁਹਾਡਾ ਇੰਨੇ ਇਛੇ ਬਾਥਰੂਮ ਸਾਫ਼ ਕਰ ਦਾਂਗੇ ਸਾਰੇ ਤੁਹਾਡੀ ਕਿਚਨ ਵੀ ਸਾਫ਼ ਕਰ ਦਾਂਗੇ।
ਹੂੰ। ਵੀ ਵੱਡੇ ਸ਼ਹਿਰਾਂ ਵਿੱਚ ਹੋ ਵੀ ਗਿਆ ਵੱਡੇ ਸ਼ਹਿਰਾਂ ਚ ਹੋ ਵੀ ਗਿਆ, ਇਹ ਸਾਡੇ ਛੋਟੇ ਸ਼ਹਿਰਾਂ ਮਤਲਬ ਨੀ ਇੰਨਾ ਹੈਗਾ ਪਰ ਬਾਰ ਵੱਡੇ, ਵੱਡੇ ਸ਼ਹਿਰਾਂ ਵਿੱਚ ਹੋ ਗਿਆ ਅੱਜ ਜਿਹੜੀ ਅੱਛੀ-ਅੱਛੀ ਸੁੋਸਾਇਟੀਜ਼ ਵਗੈਰਾ ਬਣ ਗਈਆਂ ਨੇ ਜਾਂ ਵੱਡੇ ਵੱਡੇ ਪਾਰਟ ਵਗੈਰਾ ਬਣ ਗਏ ਉੱਥੇ ਆਪੇ ਆ ਜਾਂਦੀਆਂ ਨੇ ਪਤਾ ਹੈ ਕਿ ਉੱਥੇ ਹਾਂ ਕੰਮ ਦੀ ਜਰੂਰਤ ਤੇ ਹੋ ਹੋਏਗੀ ਐਥੇ
ਬਿਲਕੁਲ, ਬਿਲਕੁਲ। ਪੈਲੇ ਹੁਨ ਓ ਸਾਨੂੰ ਕਿੰਨੀਆਂ ਲੱਬਨੀਆਂ ਪੈਂਦੀਆਂ ਨੇ, ਮਿਲਦੀਆਂ ਈ ਨੀ ਅੱਜਕੱਲ ਕੋਈ ਇੰਨੇ ਨਖਰੇ ਵਾਲੀਆਂ ਹੁੰਦੀਆਂ ਨੇ, ਹਾਂ ਹਮ ਯੇ ਨੀ ਕਰੇਗੇ। ਹਮ ਵ ਨੀ ਕਰੇਗੇ। ਕਾਫੀ ਵਦੀਆ ਸਿਸਟਮ ਹੋ ਗਿਆ ਆਉਂਦੇ ਆ
ਹੋਨਾ ਵੀ ਚਾਈਦਾ ਯਾਰ ਮੈਡ, ਮੈਡ ਤੇ ਵੈਸੇ ਇੱਕ ਤਾਂ ਜ਼ਰੂਰੀ ਹੁੰਦੀ ਏ ਵੱਡੇ ਘਰਾਂ 'ਇੰਚ ਤੇ
ਅੱਜ-ਕੱਲ ਤੇ ਮੇਡਸ ਚਲੋ ਆਪਾਂ ਤੇ ਵੈਸੇ ਈ ਅਪਾਂ ਘਰ ਦੀ ਸਫ਼ਾਈ ਵਗੈਰਾ ਕਰਾਉਂਦੇ ਹਾਂ ਅੱਜ, ਕੱਲ ਦੀ ਤੇ ਲੇਡੀਜ਼ ਵੀ ਉਹਨਾਂ ਨੂੰ ਬੱਚੇ ਸੰਭਾਲਣਾ ਲਾ ਦਿੰਦੀਆਂ ਨੇ ਆਪ ਹੋ ਬਾਜ਼ਾਰ ਵਗੈਰਾ ਹਣਦੀਆਂ ਨੇ ਤੇ ਮੇਰ ਜਿਹੀ ਸੰਭਾਲਦੀਆਂ ਬੱਚੇ ਨੂੰ
ਕਾਫੀ ਵਧੀਆ ਹੋਗ ਮਤਲਬ ਨਾ ਸਿਸਟਮ-ਸਿਸਟਮ ਵਾਈਜ਼ ਚੱਲ ਰਿਹਾ ਸਾਰਾ ਨਾ
ਹੁਣ ਸਾਡੇ ਇੱਥੇ ਦੀ ਸੜਕਾਂ ਕਿੰਨੀਆਂ ਖ਼ਰਾਬ ਹੋ ਦੀਆਂ ਨੇ ਜੀ। ਹਾਂਜੀ।